ਹਾਂ, ਹੈਲੋ। ਹਾਂ।
ਤਾਨੀ ਆਈ ਹੋਈ?
ਨਹੀਂ ਅਸੀ ਤੇ ਮੂਵੀ ਦੇਖ ਰਹੇ ਆ, ਮੈਂ ਕਿਹਾ ਤੇ ਵੀ ਅਸੀਂ ਇਹੋ ਦਸ ਮਿੰਟ ਤੱਕ ਮੂਵੀ ਬੰਦ ਕਰਾਂਗੇ। ਦੱਸ ਵਜੇ ਪੂਰੇ।
ਅੱਛਾ-ਅੱਛਾ।
ਧ ਅੱਜ ਦੇਖਾਂਗੇ, ਨਾ ਅੱਧੀ ਅਸੀਂ ਕੱਲ ਦੇਖਾਂਗੇ, ਤੁਸੀਂ ਕਿੰਨੇ ਵਜੇ ਸੌਂਦੇ ਓ?
ਮੰਮੀ-ਪਾਪਾ ਤਾਂ ਸੋ ਜਾਂਦੇ ਸਾਢੇ ਦੱਸ, ਮੈਂ ਤੇ ਰਿਤੀਕ ਗਿਆਰਾ, ਸਾਢੇ ਗਿਆਰਾਂ।
ਅੱਛਾ-ਅੱਛਾ, ਤੇ ਕੀ ਨਾਟਕ ਦੇਖਦੇ ਓ?
ਮੈਂ ਉਹ ਦੇਖਦੀ, ਮੈਡਮ ਸਰ। ਕੋਮੇਡੀ, ਨਾਟਕ ਨੀ ਆ, ਕੋਮੇਡੀ ਆ। ਉਹ ਯੂਟਿਊਬ ਤੋਂ ਲਾਂਨੀ ਆ, ਮੈਂ ਨਾ ਉਹਦੀ, ਹੂੰ। ਮੈਂ ਵੀ ਬਹੁਤ ਦੇਖਦੀ ਸੀ, ਹੂੰ। ਸਾਡੇ ਵੀ ਨ
ਹੁਣ ਸਾਡੇ ਆਂਦਾ ਨੀ, ਭਾਬੀ ਜੀ ਵੀ ਆਂਦਾ ਸੀ ਪਹਿਲੇ।
ਅਸੀਂ ਉਹ ਉੱਥੇ ਲਾ ਲੈਂਨੇ ਆ, ਜ਼ੀ ਫਾਈਵ ਤੇ।
ਤੁਸੀਂ ਜੀ ਫਾਈਵ ਦਾ ਰਿਚਾਰਜ ਕਰਾਂਦੇ ਓ?
ਨਹੀਂ, ਸਾਡਾ ਔਲਰੇਡੀ ਹੋਏਦਾ ਆ, ਮਤਲਬ ਸਾਨੂੰ ਰਿਚਾਰਜ ਕਰਾਣ ਦੀ ਲੋੜ ਈ ਨਹੀਂ ਪੈਂਦੀ, ਏਦਾਂ ਈ ਆਈ ਜਾ ਰਹੇ ਆ।
ਅੱਛਾ! ਸਾਡੇ ਨੀ ਚੱਲਦਾ ਨਾ, ਸਾਡੇ ਸਿਰਫ ਐ ਜੀਓ ਚੱਲਦਾ ਏ ਬਸ।
ਅੱਛਾ, ਨਹੀਂ ਸਾਨੂੰ ਬਸ ਨੈੱਟਫਲਿਕਸ ਤੇ ਪ੍ਰਾਈਮ, ਉਹ ਕਰਵਾਣਾ ਪੈਂਦਾ ਰਿਚਾਰਜ।
ਅੱਛਾ-ਅੱਛਾ, ਨਾ ਅਸੀਂ ਸ ਨੈਟਫਲਿਕਸ ਅਸੀਂ ਚਲਾਂਦੇ ਈ ਨੀ। ਅਸੀਂ ਜੀਓ ਦਾ ਰਿਚਾਰਜ ਨਹੀਂ ਕਰਾਂਦੇ, ਜੀਓ ਸਾਡਾ ਤਾਂ ਚੱਲਦਾ ਕਿਉਂਕਿ ਜੀਓ ਦਾ ਵਾਈਫਾਈ ਲੱਗਿਆ ਵਾ। ਸੱ
ਠੀਕ ਹੈ ਜੀ। ਤੇ ਮੰਮੀ ਪੁੱਛਦੇ ਸੀ ਤੁਸੀਂ ਉਹਦੀਆਂ। ਪਤਾ ਨੀ ਬੇਸਨ ਦੀਆਂ ਰੋਟੀਆਂ ਕਹਿ ਰਹੇ ਸੀ ਕਿੱਦਾਂ ਲਾਉਂਦੇ ਹੋ ਤੁਸੀਂ
ਇਹਦੇ ਵਿੱਚ ਲਾਣੀਆ ਵੇਸਣ ਦੀ ਰੋਟੀਆਂ।
ਮੰਮੀ ਕਹਿ ਰਹੇ ਸੀ ਪੁੱਛੀ ਜ਼ਰਾ ਰੈਸਪੀ।
ਵੇਸਣ ਵਿੱਚ ਭਰ ਕੇ ਬਣਾਉਣੀ ਹੈ ਕਿ ਉਂਝ ਵੇਸਣ ਵਾਲੇ ਆਟੇ ਦੀ ਬਣਾਉਂਦੇ ਹੋ।
ਨਹੀਂ ਜਿੱਦਾਂ ਤੁਸੀਂ ਬਣਾਉਦੇ ਆ।
ਤੇ ਮੇਰੇ ਮੰਮਾ ਬਣਾਉਦੇ ਨੇ। ਉਹ ਇੰਜ ਕੀ ਕਹਿੰਦੇ ਨੇ ਇੰਜ ਬੇਸਣ ਦੇ ਉਹ ਬਣਾਉਂਦੇ ਨੇ ਨਾ ਗੋਲ ਗੋਲ ਗੱਟੇ ਜੇਹੇ।
ਅੱਛਾ ਜੀ।
ਮੋ ਵੇਸਨ ਵਿੱਚ ਸਾਰਾ ਸਮਾਨ ਪਾ ਕੇ ਗਾੜਾ -ਗਾੜਾ ਵੇਸਨ ਕਰ ਲਿਆਵੇ। ਤੇ ਜਿੱਦਾਂ ਆਲੂ ਭਰਦੇ ਆ ਨਾ ਆਟੇ ਦੇ ਵਿੱਚ ਆਲੂ ਵਾਲੀ ਰੋਟੀ ਬਣਾਉਦੇ ਆ। ਇੰਝ ਵਿੱਚ ਵੇਸਣ ਭਰਕੇ ਵੇਸਣ ਵਾਲੀ ਰੋਟੀ ਬਣਾਉਂਦੇ ਆ
ਅੱਛਾ ਠੀਕ ਹੈ ਠੀਕ ਹੈ ਫੇਰ ਉਹਨੂੰ ਆਟੇ ਵਾਂਗ ਹੀ ਰਹਿਣ ਦਈਦਾ ਮਿਸ ਫਿਰ ਹੁੰਦੀ ਆ ਥੋੜ੍ਹੀ ਸਖਤ-ਸਖਤ ਉੱਦਾਂ ਹੀ ਰਹਿਣ ਦੇਣਾ
ਹਾਂ ਹਾਂ ਉਂਝੇ ਕਹਿੰਦੇ ਨੇ ਥੋੜ੍ਹਾ ਸਖਤ ਹੀ ਰੱਖਣੀ ਆ ਮਿਸ ਨੂੰ। ਤੇ ਉਹਨੂੰ ਜਿੰਜ ਆਲੂ ਦੀ ਮਿਸ ਭਰਦੇ ਆ ਰੋਟੀ ਵਿੱਚ ਉੰਝ ਹੀ ਉਹ ਭਰਦੇ ਨੇ
ਤੇ ਬੇਸਨ ਸੁੱਕਾ ਹੀ ਆ ਉੱਪਰ ਪਾਣੀ ਵੀ ਪਾਦੇ ਹੋ ਤੁਸੀਂ
ਨਹੀਂ ਨਹੀਂ ਬੇਸਨ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਉਂਦੇ ਹਾਂ ਥੋੜੇ ਉਹ ਪਾਉਂਦੇ ਹਾਂ ਲੂਣ ਮਿਰਚ ਸਾਰਾ ਕੁਛ ਪਾਣੇ ਜਿਵੇਂ ਆਲੂ ਦੀ ਮਿਸ ਬਣਾਉਂਦੇ ਆ ਨਾ ਇਝੇ ਬੇਸਣ ਦੀ ਮਿਸ ਬਣਾਉਦੇ ਹਾਂ ਥੋੜਾ ਪਾਣੀ ਬਣਾ ਪਾ ਕੇ ਗਾੜੀ ਗਾੜੀ ਜੇ ਸਮਝੋ ਆਟਾ ਗੁੰਨਦੇ ਆ ਨਾ ਇੰਝ ਬੇਸਨ ਬਣਾਣਾ ਵੇ
ਠੀਕ ਹੈ
ਇੱਕ ਹਿਸਾਬ ਦਾ ਆਟਾ ਹੀ ਗੁੰਨਾ ਐ
ਠੀਕ ਹੈ ਠੀਕ ਹੈ
ਅਸਾ ਤੇ ਐਂਜ ਵੀ ਬਣਾ ਲੈਂਦੇ ਹਾਂ ਉਂਝ ਅਸੀਂ ਆਟਾ ਬੇਸਣ ਮਿਕਸ ਕਰਕੇ ਵੀ ਬਣਾ ਲੈਂਦੇ ਹਾਂ ਮਤਲਬ ਆਟਾ ਵੇਸਣ ਪਾ ਕੇ ਆਟਾ ਗੁੰਨਦੇ ਹਾਂ ਮੈਂਰੇ ਕੋਈ ਬੋ ਅਸੀਂ ਚਾਵਲ ਚਾਵਲ ਹੋਰ ਵੀ ਚੀਜ਼ਾਂ ਪਾ ਕੇ ਦਾਲ ਪਾ ਕੇ ਆਟਾ ਗੁਨ ਦਿੰਦੇ ਹਾਂ
ਠੀਕ ਹੈ
ਹੁਣ ਉਹ ਜੋ ਸਵੇਰੇ ਲੈ ਕੇ ਜਾਂਦਾ ਮੈਂ ਦਾਲ ਵਾਲਾ ਆਟਾ ਗੂੰਨਾ ਵੀ ਕਿਉਂਕਿ ਉਹ ਕਹਿੰਦਾ ਸੀ ਸਵੇਰੇ ਦਾਲ ਵਾਲੀ ਰੋਟੀ ਲੈ ਕੇ ਜਾਣੀ ਊਣੇ
ਹੂੰਮ ਮੰਮੀ ਵੀ ਏਦਾਂ ਹੀ ਕਰਦੇ ਆ ਦਾਲ ਅਗਰ ਬੱਚੇ ਹੋਏ ਨਾ ਵਿੱਚ ਗੁੰਨ ਦਿੰਦੇ ਆਟਾ
ਹੂੰਮ ਨਾ ਅਸੀਂ ਗੁੰਣ ਦਿੰਦੇ ਹਾਂ ਜੇ ਬੱਚੀ ਉੱਚੀ ਹੁੰਦੀ ਹੈ ਸਾਡਾ ਤੇ ਮੇਨ ਉਹ ਜੋ ਉਸਦਾ ਹੁੰਦਾ ਉਹ ਖਾ ਲੈਂਦਾ ਉਹ ਇਨਾ ਉਹ ਨੀ ਕਰਦਾ ਨਖਰੇ ਉਹ ਉਂਜ ਹੋਰ ਚੀਜ਼ਾਂ ਚ ਨਖਰੇ ਕਰੇਗਾ ਓਹ ਹੁਣ ਵੀ ਕਹਿੰਦਾ ਸੀਗਾ ਸਵੇਰੇ ਓਹ ਨਾ ਦੇਣਾ ਕਰੇਲੇ ਵੀ ਬਣਾ ਕੇ ਜਾਣੇ ਮੈਨੂੰ ਯਾਦ ਆ ਗਿਆ ਮੈਂ ਸਵੀਮਿੰਗ ਡਰੈੱਸ ਕੱਢਾ ਉਣੇ ਸਵੇਰੇ ਸਵੀਮਿੰਗ ਹੈਗੀ ਇਹਨਾਂ ਦੀ
ਅੱਛਾ ਜੀ ਇਹਨਾਂ ਦਾ ਵੀ ਸਕੂਲ ਵਧੀਆ ਹੈ
ਹਾਂ ਇਹ ਸਵੀਮਿੰਗ ਹੈਗੀ ਐਂ ਇੱਕ ਮੰਡੇ ਬੋਇਜ਼ ਦੀ ਹੁੰਦੀ ਹੈ ਨੈਕਸਟ ਮੰਡੇ ਗਰਲਜ਼ ਦੀ ਹੁੰਦੀ ਹੈ ਮਤਲਬ ਮਹੀਨੇ ਦੋ ਚ ਵਾਰ ਮੁੰਡੇ ਕਰਦੇ ਆ ਦੋ ਵਾਰ ਕੁੜੀਆਂ ਜਾਂਦੀਆਂ
ਅੱਛਾ ਅੱਛਾ
ਇੱਕ ਤੇ ਇਹ ਨਾ ਕੱਪੜੇ ਉੱਥੇ ਛੱਡ ਆਂਦੇ ਆ ਸਵੀਮਿੰਗ ਚ ਜਾਂਦੇ ਆ ਓਹਨੂੰ ਪਤਾ ਚਲਦਾ ਹੀ ਬਨੈਨਾ ਰਖਣੀਆ
ਤੇ ਸਵੀਮਿੰਗ ਸਕੂਲ ਦੇ ਵਿੱਚ ਐ ਯਾ ਕਿਤੇ ਲੈ ਕੇ ਜਾਂਦੇ
ਨਹੀਂ ਸਕੂਲ ਦੇ ਵਿੱਚ ਹੀ ਹੈਗਾ ਬਟ ਮਤਲਬ ਇੱਕ ਅਲੱਗ ਸਾਈਡ ਤੇ ਹੈਗਾ ਓਥੇ ਲੈ ਕੇ ਤੇ ਜਾਂਦੇ ਨੇ ਬੱਚਿਆ ਨੂੰ ਇਹ ਉੱਥੇ ਹੀ ਸੁ ਜਾਂਦਾ ਸਗੋਂ ਪਿੱਛੇ ਵੀ ਆਪਣਾ ਬਨੈਣ ਗੁਮਾ ਆਇਆ ਸਕੂਲ ਦੇ ਵਿੱਚ
ਹਮ ਹੋਰ ਹੈਲੋ ਹੈਲੋ ਹੈਲੋ ਹੈਲੋ ਹੈਲੋ